ਸ਼ਸ਼ ਰੀ ਕਾਲ ਜੀ।
ਸਸ ਰੀ ਕਾਲ ਜੀ। ਹੋਰ ਕਿਵੇਂ ਓ? ਵਧੀਆ ਜੀ ਵਧੀਆ, ਹੋਰ ਕੀ ਕਰਦੇ ਪਏ ਸੀ?
ਹਾਂਜੀ ਠੀਕ-ਠਾਕ, ਮੈਂ ਕਿਹਾ ਅਸੀਂ ਤਿਉਹਾਰਾਂ ਬਾਰੇ ਗੱਲ ਕਰੀਏ।
ਹਾਂਜੀ-ਹਾਂਜੀ।
ਹਾਂਜੀ, ਤਾਨੂੰ ਪਤਾ ਈ ਪੰਜਾਬ ਵਿੱਚ ਬਹੁਤ ਜ਼ਿਆਦਾ ਤਿਉਹਾਰ ਮਨਾਏ ਜਾਂਦੇ ਐ। ਪੰਜਾਬ ਤਿਉਹਾਰਾਂ ਵਾਸਤੇ ਵੀ ਮਸ਼ਹੂਰ ਐ।
ਹਾਂਜੀ।
ਹਰ ਤਿਉਹਾਰ ਦਾ ਆਪਣੇ ਕੋਈ ਮਹੱਤਵ ਹੁੰਦਾ ਆ।
ਹਾਂਜੀ-ਹਾਂਜੀ ਸਹੀ ਗੱਲ ਐ, ਬਿਲਕੁਲ।
ਹਾਂਜੀ ਤੁਹਾਡਾ ਕੋਈ ਫੇਵਰਟ, ਮਤਲਬ ਮਨਪਸੰਦ ਤਿਉਹਾਰ ਕਿਹੜਾ ਆ?
ਮੇਰਾ ਫੇਵਰੇਟ ਮਨਪਸੰਦ ਤਿਉਹਾਰ! ਤੇ ਦਿਵਾਲੀ ਏ।
ਹਾਂਜੀ? ਹਾਂਜੀ-ਹਾਂਜੀ ਚਲੋ ਠੀਕ, ਤੁਸੀਂ ਕਿਦਾ ਦੀਵਾਲੀ ਮਨਾਦੇ ਓ?
ਅਸੀਂ ਵੀ ਬਸ ਜਿੱਦਾ ਕਿ ਆਪਣਾ ਦੀਵਾਲੀ ਤੋਂ ਇੱਕ ਦਿਨ ਪਹਿਲੇ, ਆਪਣਾ ਫੈਕਟਰੀ ਦੀ ਸਫ਼ਾਈ-ਸਫੂਈ ਕਰ ਲੈਂਦੇ ਆ।
ਹਾਂਜੀ।
ਤੇ ਫੇਰ ਇਨਾਮ ਵਗੈਰਾ ਦੇ ਦੇਨੇ ਆ ਵਰਕਰਾ ਨੂੰ, ਤੇ ਬਸ ਉਹ ਲੈ ਆਏ ਫੈਕਟਰੀ ਦੇ ਡੱਬੇ-ਡੁਬੇ ਲੈ ਆਦੇ ਆ, ਬਸ ਉਸ ਉਧਰਲੇ ਪਾਸੇ ਨੱਠ- ਭੱਜ ਲੱਗੀ ਰਹਿੰਦੀ, ਬਸ ਦੀਵਾਲੀ ਤੋਂ ਮੈਂ ਪਹਿਲਾਂ, ਪੰਦਰਾਂ-ਵੀਹ ਦਿਨ ਪਹਿਲੇ ਸਾਡੇ ਸੇਲ ਲੱਗਦੀ ਐ, ਜਿੱਦਾਂ ਕਿ ਅ ਜਿੱਦਾ ਕੇ ਘਰ ਦਾ ਕੋਈ ਸਮਾਨ-ਸਮੁਨ ਲੈ ਕੇ ਆਣਾ ਹੋਏ, ਠੀਕ ਐ ਜਿੱਦਾਂ ਗੈਸਟ-ਗੁਸਟ ਆਣੇ ਹੁੰਦੇ ਓ ਤਾ ਵੈਸੇ ਈ, ਕੋਲਡ-ਡਰਿੰਕ ਦੀ ਪੇਟੀਆਂ-ਪੂਟੀਆਂ ਲੈ ਆਦੇ ਆ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ, ਹੂੰ ਨਾਲੇ ਘਰ ਦੀ
ਤੁਸੀਂ ਤਾ ਤ੍ਰੀ ਲਕਸ਼ਮੀ- ਲਕਸ਼ਮੀ ਤੁਸੀਂ ਰਾਤ ਨੂੰ ਲਕਸ਼ਮੀ ਮਾਤਾ ਦੀ ਪੂਜਾ ਵੀ ਕਰਦੇ ਓ?
ਹਾਂਜੀ-ਹਾਂਜੀ।
ਕਿੱਦਾਂ ਕਰਦੇ?
ਹੂੰ ਹੂੰ, ਬਸ ਕੀ ਨਾਮ ਐ, ਏ ਹੱਟੜਿਆ ਰੱਖ ਲੈਂਦੇ ਆ ਅਸੀ। ਤੇ ਹੱਟੜੀਆਂ ਰੱਖ ਕੇ, ਤੇ ਉਹ ਇ-ਉਹ ਸਟੀਲੀ ਥਾਲ ਹੁੰਦੀ ਏ। ਉਹ ਰੱਖ ਲੈਂਦੇ ਆ, ਉਰ ਤੇ ਉਹ ਚਾਂਦੀ ਦੇ ਓ ਫੇਰ ਗਣੇਸ਼ ਜੀ ਤੇ, ਸਰਸਵਤੀ ਜੀ, ਤੇ ਉਨਾਂ ਨੂੰ ਰੱਖ ਲੈਂਦੇ ਆਂ, ਬਸ ਨਾਲੇ ਫੇਰ ਇਕ ਕੇਲਾ ਰੱਖ ਲੈਂਦਾ ਆ, ਕੇਲੇ ਤੇ ਅਗਰਬਤੀ ਵਾੜ ਦਿੰਦੇ ਆ ਚਲਾ ਕੇ, ਬਾਕੀ ਮੋਮਬੱਤੀ ਵਗੈਰਾ ਦੀਵੇ-ਦੂਵੇ ਚਲਾ ਲਈਦੇ ਹੱਟੀਆਂ ਤੇ ਵੀ ਨਾਲੇ ਨਾਲੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾ ਲੈਂਦੇ ਐ। ਹਾਂਜੀ ਹਾਜੀ। ਹੂੰ ਬਸ ਬਾਕੀ ਪਾਠ-ਪੂਜਾ ਕਰਨ ਦੇ, ਜੋ ਵੀ ਹੁੰਦਾ ਖਡੋਣੇ ਵਗੈਰਾ ਫਲ- ਫੂਟ ਮਿਠਾਈ ਵਗੈਰਾ ਫੁਲੀਆਂ, ਵਗੈਰਾ ਰੱਖ ਕੇ ਨਾ ਤੇ ਸਾਰਾ ਪਰਿਵਾਰ ਲੈ ਕੇ, ਬਸ ਫੇਰ ਤੇ ਪਾਠ- ਪੂਜਾ ਵੀ ਅਸੀਂ ਕਰਦੇ ਹਾਂ ਬੱਚਿਆਂ ਨੂੰ ਕਿੱਥੇ, ਉਨਾ ਤੇ
ਹਾਂਜੀ।
ਪਟਾਕੇੇ
ਹਾਂਜੀ, ਹਾਂਜੀ ਚਲੋ ਠੀਕ ਏ, ਜਿੱਦਾਂ ਤੁਹਾਨੂੰ ਪਤਾ ਈਏ। ਹਾਂਜੀ, ਹਾਂਜੀ ਜਿੱਦਾਂ ਹੁਨ ਆਪਾਂ ਸ਼ੁਰੂਆਤ ਕਰ ਲਈ ਦੀ ਏ, ਸਭ ਤੋਂ ਪਹਿਲਾਂ ਲੋਹੜੀ ਮਨਾਉਂਦੇ ਆ, ਲੋਹੜੀ ਦਾ ਤਿਉਹਾਰ ਮਨਾਉਂਦੇ ਆ ਨਾ ਲੋਹੜੀ ਦਾ ਤਿਉਹਾਰ ਤੁਹਾਨੂੰ ਪਤਾ ਈ ਐ, ਜਿੱਦਾਂ ਕੋਈ ਬੇਟਾ ਜਾਂ ਬੇ ਦੀ ਸ਼ਾਦੀ ਹੁੰਦੀ ਏ, ਫੇ ਅਸੀਂ ਪਹਿਲੀ ਲੋਹੜੀ ਪਾਉਂਦੇ ਆ ਉਨਾਂ ਦੇ ਜਾਂ ਫੇਰ ਆਪਨੇ ਬੇਟੀ ਬੇਟੀ ਦੇ ਘਰ ਪਹਿਲਾ ਬੱਚਾ ਬੇਟਾ ਜਾਂ ਬੇਟੀ ਹੁੰਦਾ ਆ ਉਹਦੀ ਲੋਹੜੀ ਪਾਉਂਦੇ ਆਂ। ਹਾਂਜੀ, ਜਿੱਦਾਂ ਮਤਲਬ ਕਿ ਬਹੁਤ ਖੁਸ਼ੀ ਦਾ ਤਿਉਹਾਰ ਲੋਹੜੀ, ਹਾਂਜੀ ਇਹਦੀ ਬਹੁਤ ਮਹ ਤਾ ਤੁਹਾਨੂੰ ਪਤਾ ਈਏ, ਜਿਸ ਘਰ ਬੇਟਾ ਨੀ ਹੁੰਦਾ ਓ ਮਾਤਾ ਅੱਗੇ ਮੱਥਾ ਟੇਕੀਏ, ਕੇ ਸਾਨੂੰ ਬੇਟਾ ਦਿਓ ਤੇ ਓ ਅਗਲੇ ਸਾਲ ਤੱਕ ਦੇ ਦਿੰਦੇ ਆ, ਉਨਾਂ ਦਾ ਆਸ਼ੀਰਵਾਦ ਬਨ ਜਾਂਦਾ ਆ ਹਾਂਜੀ, ਤੇ ਇਸ ਤੋਂ ਬਾਅਦ ਫੇ ਜਿੱਦਾਂ ਆਪਨਾ ਲੋਹੜੀ ਤੋਂ ਬਾਅਦ ਲੋਹੜੀ ਤੋਂ ਫੇਰ ਲੋਹੜੀ ਤੋਂ ਬਾਅਦ ਹੋਲੀ ਆ ਜਾਂਦੀ ਏ, ਹੋਲੀ ਤਾਂ ਤੇ ਹਰ ਜਗਾ ਤੇ ਮਨਾਈ ਜਾਂਦੀ, ਤੁਹਾਨੂੰ ਪਤਾ ਈ ਏ
ਹਾਂਜੀ ਹਾਂਜੀ, ਲੇਕਿਨ ਹੋਲੀ ਦਾ ਤਿਉਹਾਰ ਸਭ ਤੋਂ ਗੰਦਾ ਤਿਉਹਾਰ ਐ
ਹੈ ਤਾਂ ਪਵਿੱਤਰ ਤਿਉਹਾਰ ਏ ਪਰ ਲੋਕ ਗ਼ਲਤ ਮਨਾਉਂਦੇ, ਨਾ ਗ਼ਲਤ ਯੂਜ ਕਰਦੇ ਆ
ਹਾਂਜੀ, ਹਾਂਜੀ ਦੇਖੋ ਅਹ ਸਭ ਤੋਂ ਜਿਦਾ ਅਪਰਾਧ ਜਿਹੜਾ ਹੁੰਦੇ, ਓ ਹੋਲੀ ਤੇ ਹੀ ਹੁੰਦੇ।
ਹਾਂਜੀ, ਉਹੀ ਨਾ ਫੇਰ ਜਿਹੜੇ ਗ਼ਲਤ ਅਨਸਰ ਆ ਉਹੀ ਗ਼ਲਤ ਕਰਦੇ ਐ ਹੈ ਤੇ ਰੰਗਾਂ ਦਾ ਤਿਉਹਾਰ ਏ ਖੁਸ਼ੀਆਂ ਦਾ ਤਿਉਹਾਰ ਏ, ਤੁਹਾਨੂੰ ਪਤਾ ਈ ਏ ਕਿ ਵਰਿੰਦਾਵਨ ਚ ਕਿੱਦਾਂ ਰਾਸ ਲੀਲਾ ਹੁੰਦੀ ਏ, ਫੁੱਲਾਂ ਨਾਲ ਹੋਲੀ ਖੇਡ
ਹੋਲੀ ਵਰਿੰਦਾਵਨ ਵਿੱਚ ਮਨਾਈ ਜਾਂਦੀ ਏ
ਹਾਂਜੀ, ਹਾਂਜੀ ਪਰ ਹੈ, ਤੇ ਸਹੀ ਐਨਾ ਹੈ ਠੀਕ ਠੀਕ ਏ, ਪਰ ਲੋਕ ਗਲਤ ਟਾਗ ਨਾਲ ਯੂਜ ਕਰਦੇ ਜਿ ਕਾਲੇ ਰੰਗ ਲਗਾਉਂਦੇ ਆਂਡਿਆਂ ਨਾਲ ਖੇਲਦੇ
ਉੱਥੇ ਦੇਖੋ, ਥੋੜੇ ਉੱਥੇ ਦੇ ਲੋਕ ਨੇ ਜਿਸ ਇੱਥੋਂ ਦੀ ਕਈ ਵੈਸੇ ਜਨ ਸੰਗਤ ਜਾਂਦੀ ਏ ਇੱਥੋਂ ਦੀ, ਠੀਕ ਐ ਨਵੇਂ ਜਾਂਦੇ ਹੋਲੀ ਮਨਾਉਨਾ ਆਸਤੇ, ਲੇਕਿਨ ਜਿਹੜੇ ਉੱਥੇ ਦੇ ਲੋਕਲ ਪਬਲਿਕ ਓ ਕੀ ਕਰਦੀ ਏ ਕੁੜੀਆਂ ਨਾਲ ਛੇੜ-ਛਾੜ ਕਰਦੀ ਏ, ਜਬਰਦਸਤੀ ਰੰਗ ਲਗਾਂਦੇ ਨੇ। ਉਨਾਂ ਦੇ ਪਾਨੀ ਮਾਰਦੇ ਨੇ ਪਿਚਕਾਰੀ, ਫੇਰ ਗ਼ਲਤ ਕਮੈਂਟ ਕਰਦੇ ਨੇ ਉਨਾਂ ਦੇ ਉੱਤੇ ਠੀਕ ਏ ਦੇਖੋ, ਮੈਂ ਕਦੀ ਗਿਆ ਨੀ ਵੈਸੇ ਠੀਕ ਏ, ਮੈਂ ਓ ਵੇਲ ਰੀਲ ਵਗੈਰਾ ਦੇਖੀ ਨਾ ਜੀ
ਹਾਂਜੀ, ਹਾਂਜੀ।
ਆਪਨੀ ਕੀ ਕਹਿੰਦੇ ਨੇ ਆਪਨੀ ਜਰਨੀ ਬਾਰੇ ਦੱਸਦੇ ਨੇ, ਕਿ ਬਈ ਸਾਡੇ ਨਾਲ ਏਦਾ-ਏਦਾ ਹੋਇਆ, ਏਦਾਂ-ਏਦਾ ਹੋਇਆ। ਏਹ ਦੇਖੋ ਮੈਂ ਓ ਰੀਲਾ ਦੇਖਦਾ ਵਾ ਨਾ, ਤੇ ਬਹੁਤ ਮਤਲਬ ਕਿ ਦੇਖ ਲੱਗਦਾ ਕਿ ਏਹ ਕਿਸੀ ਚੰਗੇ ਮਤਲਬ ਚੰਗੇ ਸਥਾਨ ਤੇ ਲੋਕੀ ਕਿਸ ਤਰ੍ਹਾਂ ਘਟੀਆ ਵੇਵਾਹਰ ਕਰ ਰਹੇ ਨੇ।
ਹਾਂਜੀ, ਹਾਂਜੀ ਪਰ ਨਹੀਂ ਕਰਨਾ ਚਾਹੀਦਾ ਆਪਾਂ ਤਾਂ ਏ ਕਹਵਾਂਗੇ, ਸੋਹਣਾ ਤਿਉਹਾਰ ਇਹਨੂੰ ਖੁਸ਼ੀਆਂ ਨਾਲ ਵਧੀਆ ਰਲ ਮਿਲ ਕੇ ਮਿਲਾਣਾ ਚਾਹੀਦਾ ਐ, ਤੇ ਗ਼ਲਤ ਢੰਗ ਨਾਲ ਨਹੀਂ ਮਨਾਣਾ ਚਾਹੀਦਾ ਇਹਨਾਂ ਨੂੰ।
ਦੇਖੋ ਹੁਣ ਉਹਨੂੰ ਹੀ ਦੂਜੇ ਪਾਸੇ ਲੈ ਜਾਓ, ਅਗਰ ਤੁਸੀਂ ਉਧਰ ਅਨੰਦਪੁਰ ਸਾਹਿਬ ਚੱਲ ਜੋ
ਹਾਂਜੀ, ਹੋਲਾ-ਮਹੱਲਾ।
ਹੋਲਾ ਮਹੱਲਾ ਉੱਧਰ ਦੀ ਹੋਲੀ ਦੇਖੋਗੇ, ਉੱਧਰ ਦੀ ਹੋਲੀ ਆਂਦੀ ਨਜ਼ਾਰਾ ਦੇਖ ਕੇ
ਹਾਂਜੀ-ਹਾਂਜੀ ਉਹ ਬਹੁਤ ਨਜ਼ਾਰਾ, ਹਾਂਜੀ-ਹਾਂਜੀ।
ਹਾਂਜੀ, ਉਹ ਹੁੰਦੀ ਹੋਲੀ ਦੇਖਣ ਆਲੀ।
ਹਾਂਜੀ, ਗੱਤਕਾ ਖੇਡਦੇ ਆ। ਨਿਹੰਗ ਗੱਤਕਾ ਖੇਲਦੇ ਆ ਆਪਣੇ ਘੋੜੇਆਂ, ਘੋੜੇ ਘੋੜੇ ਸਵ ਘੋੜ ਘੋੜੇ ਸਵਾਰੀ ਕਰਦੇ, ਕਰਦੇ ਉਹ ਇੱਕ ਦੂਜੇ ਰੰਗ ਪਾੰਦੇ ਆ, ਵਧੀਆ ਤਰ੍ਹਾਂ ਮਨਾੰਦੇ ਆ ਮਤਲਬ ਅਨੰਦਪੁਰ ਸਾਹਿਬ ਵੀ ਫੁੱਲਾਂ ਨਾਲ ਲੜੀਆਂ ਨੇ ਨਾ ਬਿਜਲੀ ਤੇ ਲੜੀਅ
ਹਾਂਜੀ। ਹਾਂਜ ਮੈਂ ਕਹਿੰਦਾ ਸਭ ਤੋਂ ਸ਼ੇਦ ਮਤਲਬ ਪੂਰੀ ਇੰਡੀਆ ਦੇ ਵਿੱਚ ਸਭ ਤੋਂ ਵਧੀਆ ਹੋਲੀ ਹੀ ਔਥੇ ਮਨਾਈ ਜਾਂਦੀ ਐ। ਦੇਖੋ ਹਾਂਜੀ ਆਪਣੇ ਏ, ਅਸੀਂ ਆਪਣੇ ਸ਼ਹਿਰ ਚ ਵੀ ਮਨਾੰਦੇ ਹਾਂ ਹੋਲੀ ਇੱਥੇ ਵੀ ਨਾ ਬੋਹਤ ਗੰਦੇ ਤਰੀਕੇ ਨਾਲ ਮਨਾੰਦੇ ਨੇ ਜਿਸ ਤ ਅ ਕਈ ਵਾਰ ਕਿ ਮੈਂ ਹਰ ਹੋਲੀ ਤੇ ਦੇਖਿਆ ਹੀ ਦੇਖਿਆ ਕਿ ਸ਼ਰਾਬ ਪੀ ਕੇ ਕਿਸੇ ਨਾ ਕਿਸੇ ਦੀ ਲੜਾਈ ਹੁੰਦੀ ਈ ਹੁੰਦੀ ਏ।
ਹਾਂਜੀ ਲੋਕ ਭੰਗ ਪੀਂਦੇ ਆ ਨਾ ਪਕੌੜੇ ਖਾਂਦੇ ਆ ਪਕਾ ਭੰਗ ਵਾਲੇ।
ਹਾਂ ਨਹੀਂ ਭਾਂਗ ਤੇ ਪੀੰਦੇ, ਪੀੰਦੇ ਨੇ ਕਈ ਜਿਹੜੇ ਛੋਟੇ ਲੋਕ ਨੇ ਔਹ ਮਾਲਟਾ ਸ਼ਰਾਬ, ਦੇਸੀ ਸ਼ਰਾਬ ਪੀ ਲੈਣਗੇ। ਔਰ ਏਹ ਝੂਲਦੇ ਫਿਰਨਗੇ। ਕਦੀ ਕਿਸੇ ਨਾਲ ਲੜਾਈ ਕਦੀ ਕਿਸੇ ਦਾ ਸਿਰ ਫਟਯਾ ਹੂੰ ਦੇਖੋ ਹੋਲੀ ਵਾਲੇ ਦਿਨਾਂ ਸ਼ਾਮੀ ਫੇਰ ਚੱਕਰ ਮਾਰਨ ਜਾਓ ਨਾ ਸ਼ਹਿਰ ਇਚ ਮੈਂ ਕੈੰਦਾ ਇੱਕ, ਅੱਦਾ ਤਾਂ ਦਿਖੇਗਾ ਕਿ ਇਹਦਾ ਪੰਗਾ ਹੋਇਆ, ਉਹਦਾ ਪੰਗਾ ਹੋਇਆ, ਔਰ
ਹਾਂਜੀ, ਹਾਂਜੀ ਚਲੋ ਹੋਲੀ ਤੋਂ ਬਾਅਦ ਫਿਰ ਅਪਣਾ ਬਸੰਤ ਪੰਚਮੀ ਆ ਜਾਂਦੀ ਐ, ਔਹ ਬਸੰਤ ਪੰਚਮੀ ਤੁਹਾਨੂੰ ਪਤਾ ਈ ਐ ਬੱਚਿਆਂ ਤੋਂ ਲੈ ਕੇ, ਬੁੱਢਿਆਂ ਤੱਕ ਸਾਰੇ ਬੋ ਇੰਜਵਾਏ ਕਰਦੇ ਡੈਕ, ਡੀਜੇ ਲਗਾ ਕੇ ਛੱਤਾਂ ਤੇ, ਪਾਰਕਾਂ ਵਿੱਚ ਪਤੰਗ ਉਡਾੰਦੇ ਐ। ਨੱਚਦੇ ਐ, ਨੱਚਦੇ ਐ ਕੇ ਮਤਲਬ ਇੰਜਵਾਏ ਵਧੀਆ ਕਰਦੀ ਐ ਆਪਣਾ, ਬਸੰਤ ਪੰਚਮੀ ਤੇ ਪੀਲੇ ਕੱਪੜੇ ਲੋਕੀ ਪਾੰਦੇ ਐ, ਜਿੱਦਾਂ ਪੀਲੇ ਚਾਵਲ ਬਣਾੰਦੇ ਪ੍ਰਸ਼ਾਦ
ਹਾਂਜੀ, ਮੌਸਮ ਪੂਰਾ ਖੁੱਲ ਜਾਂਦਾ ਇਸ ਟਾਈਮ, ਇਸ ਟੈਮ ਨਾ ਮਤਲਬ ਕਿ ਔ ਬੰਦੇ ਦੇ ਮਨ ਦੇ ਅੰਦਰੋਂ ਖੁਸ਼ੀ ਨਿਕਲਦੀ ਜਿਸ ਤਰਾ ਠੰਡ ਆੰਦੀ ਏ ਨਾ ਠੰਡ ਤੇ ਬੈ ਜਾਂਦੇ ਨੇ ਜਿਸ ਤਰਾੰ ਸੂਰਜ ਨਹੀਂ ਚੜਦਾ ਜਦੋਂ ਬਸੰਤ ਪੰੰਚਮੀ ਆੰਦੇ ਏ ਨਾ ਤੇ ਇਕਦਮ ਸਾਰੇ ਹਵਾਵਾਂ ਚੱਲਦੀਯ ਜਾ ਧੁੱਪ ਇੱਕਦਮ ਪੂਰੀ ਖਿਲ ਖਿਲਾ ਕੇ ਧੁੱਪ ਨਿਕਲਦੀ ਐ ਖਿਲੀ ਹੋਈ ਪੂਰੀ ਧੁੱਪ।
ਹਾਂਜੀ, ਹਾਂਜੀ, ਹਾਂਜੀ।
ਔ ਇਕ ਨਾ ਜਿਸ ਤਰਾਂ ਅੰਦਰੋਂ ਅਵਾਜ ਆੰਦੀ ਐ ਇਕਦਮ ਜਿਸ ਇਸ ਤਰ੍ਹਾਂ ਕਿ, ਹਾਂਜੀ, ਹਾੰਜੀ।
ਹਾਂਜੀ, ਬਸੰਤ ਵਿੱਚ ਮਤਲਬ ਵਧੀਆ ਵਾਤਾਵਰਨ ਹੋ ਜਾਂਦਾ ਯਾ ਮੌਸਮ ਵਧੀਆ ਹੋ ਜਾਂ ਦੈ।
ਬੋ ਸੋਨਾ ਵਾਤਾਵਰਨ ਬਣਦੈ, ਹੂੰ।
ਤੇ ਔਸ ਤੋਂ ਬਾਅਦ ਤੁਸੀਂ ਲਗਾ ਲੋ ਕਸੌਣ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਆ ਜਾੰਦਾ ਆ।
ਹਾਂਜੀ, ਕੇਹੜਾ?
ਤੀਆਂ ਦਾ ਤਿਉਹਾਰ। ਜਿਹੜਾ ਐ ਕਿ ਜਿੱਦਾਂ ਕਿ ਕਹਿੰਦੇ ਇੱਕ ਵਿਆਹੀਆਂ ਨੂੰਹਾਂ ਨੂੰ ਅ ਓ ਪੂਰਾ ਕਰਦੀਆਂ ਨੇ ਸੱਸਾਂ! ਹਾਂ ਤੀਜ, ਹਾਂਜੀ! ਉਹਨਾਂ ਨੂੰ ਪੇਕੇ ਭੇਜ ਦਿੰਦੇ ਆ। ਹਾਂਜੀ ਉਹ ਵੀ ਪੇਕੇ ਘਰ ਆ ਕੇ ਸਾਰੀਆਂ ਕੁੜੀਆਂ ਜਿਹੜੀਆਂ ਇਕੱਠੀਆਂ ਹੁੰਦੀਆਂ। ਉਹ ਆਪਣੇ ਬ ਓ, ਝੂਲੇ ਵੀ ਲਗਾਉਂਦੇ ਐ। ਪਰਾਂਦੇ ਪਾਉਂਦੀਆਂ ਐ! ਹਰੇ ਰੰਗ ਤੇ ਲਾਲ ਰੰਗ ਦੀ ਚੂੜੀਆਂ ਪਾਉਂਦੀਆਂ। ਮਤਲਬ ਨੱਚਦੀ- ਟੱਪਦੀਆਂ ਖੁਸ਼ੀ ਮਨਾਉਂਦੀਆਂ ਆ।
ਹਾਂਜੀ ਹਾਂਜੀ, ਸਹੀ ਗੱਲ ਹੈ!
ਤੇ ਫਿਰ ਰੱਖੜੀ ਦਾ ਤਿਉਹਾਰ ਜਿੱਦਾਂ, ਜਿਹੜਾ ਕਿ ਆਉਣ ਵਾਲਾ ਆਪਣੇ ਲਈ ਭੈਣ ਤੇ ਭਰਾਵਾਂ ਦੀ, ਭਰਾਵਾਂ ਦਾ ਤਿਉਹਾਰ।
ਹਾਂਜੀ-ਹਾਂਜੀ, ਭੈਣ ਭਰਾਵਾਂ ਤਿਉਹਾਰ ਏ, ਸਾਰੇ ਇਕੱਠੇ ਰੇਨ ਹਮ, ਦੇਖੋ ਕੋਈ-ਕੋਈ ਘਰ ਹੁੰਦੇ ਜਿੱਥੇ ਸਾਰੇ ਭੈਣ-ਭਰਾ ਇਕੱਠੇ ਹੁੰਦੇ ਨੇ। ਜਿਥੋ ਦੇਖੋ, ਜਿੱਥੇ ਬਚਪਨ ਖ਼ਤਮ, ਉੱਥੇ ਫੇਰ ਸਾਰੇ ਆਪਣੇ ਕੋਈ ਵਿਆਹ ਕੇ ਆਪਣੇ ਘਰ, ਕੋਈ ਕੰਮ ਕਾਜ ਤੇ।
ਹਾਂਜੀ ਹਾਂਜੀ।
ਇਸ ਤਰ੍ਹਾਂ ਟਿੱਕਾ ਹੋ ਗਿਆ ਜਾਂ ਰੱਖੜੀ ਹੋ ਗਈ, ਇਹੀ ਮੌਕੇ ਹੁੰਦੇ ਨੇ ਭੈਣ-ਭਰਾਵਾਂ ਦੇ, ਇ
ਹਾਂਜੀ ਹਾਂਜੀ, ਇਕੱਠੇ ਹੋਣ ਦਾ।
ਹਾਂਜੀ ਹਾਂਜੀ!
ਹਾਂਜੀ, ਭੈਣਾਂ -ਭੈਣਾਂ ਆਪਣੇ ਭਰਾ ਦੀ ਲੰਬੀ ਉਮਰ ਲਈ ਅਤੇ ਕਾਰੋਬਾਰ ਲਈ, ਮਤਲਬ ਅਰਦਾਸ ਕਰਦੀਆਂ, ਪ੍ਰਾਰਥਨਾ ਕਰਦੀਆਂ ਆ ਅਤੇ ਭਰਾ ਆਪਣੀ ਭੈਣਾਂ ਨੂੰ ਗਿਫਟ ਦਿੰਦੇ ਐ, ਉਹਨਾਂ ਨੂੰ ਗਿਫਟ ਦੇ ਕੇ ਖੁਸ਼ ਕਰਦੇ ਐ।
ਹਮ।
ਹਮ, ਰਲਮਿਲ ਕੇ ਆਪ ਆਪਣਾ ਬੈਠਦੇ ਆ, ਇਹ ਤਿਉਹਾਰ ਸਾਨੂੰ ਬਸ ਮਿਲ, ਰਲ, ਜੁਲ, ਰਲ ਮਿਲ ਕੇ ਬੈਠਣਾ ਸਿ ਸਿਖਾਉਂਦੇ ਐ, ਮਤਲਬ ਪ੍ਰੇਮ ਪਿਆਰ ਸਾਡਾ ਬਣਿਆ ਰਵੇ।
ਹੂੰ, ਦੇਖੋ ਜਿੰਨੇ ਤਿਉਹਾਰ ਸਾਡੇ ਇੰਡੀਆ ਦੇ ਵਿੱਚ ਮਨਾਏ ਜਾਂਦੇ ਨਾ, ਇੰਨੇ ਤਿਉਹਾਰ ਹੋਰ ਕਿਸੇ ਕੰਟਰੀ ਚ ਨਹੀਂ ਮਨਾਏ ਜਾਂਦੇ।
ਹਾਂਜੀ, ਫੇਰ ਦੁਸਿਹਰਾ ਆ ਜਾਂਦਾ ਤੁਸੀਂ ਦੇਖੋ। ਦੁਸਹਿਰਿਆਂ ਦਾ ਵੀ ਮਹੱਤਵਤਾ ਤੁਹਾਨੂੰ ਪਤਾ ਹੀ ਹੈ, ਕਿ ਜਿੱਦਾਂ ਰਾਵਣ ਨੂੰ- ਦਿਨ ਨੂੰ ਰਾਵਨ ਦਾ ਪੁਤਲਾ ਬਣਾ ਕੇ ਸਾੜਿਆ ਜਾਂਦਾ ਹੈ, ਦੱਸਿਆ ਜਾਂਦਾ ਹੈ ਕਿ ਬੁਰਾਈ ਤੇ ਸੱਚਾਈ ਦਾ ਪ੍ਰਤੀਕ ਹੈ, ਹਨਾ? ਇਹ ਤਿਉਹਾਰ ਸਾਨੂੰ ਕਹਿੰਦਾ ਹੈ ਤੇ ਮਤਲਬ ਬੁਰਾਈ-ਬੁਰਾਈ ਬੁਰਾਈ ਹੁੰਦੀ ਹੈ‌, ਜਿੱਤ ਤਾਂ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਤੇ ਉਦੋਂ ਵੀ ਰਾਮ ਲੀਲਾ ਹੁੰਦੀ ਹੈ, ਸ਼ੋਭਾ ਯਾਤਰਾ ਨਿਕਲਦੀ ਹੈ, ਸ਼ਹਿਰ ਕਾਫ਼ੀ ਰੌਣਕ ਮੇਲਾ ਦੇਖਣ ਨੂੰ ਮਿਲਦਾ ਆ, ਹਾਂਜੀ।
ਹੂੰ ਲੇਕਿਨ ਇਹ ਕੀ ਨਾਮ ਹੈ, ਇਸ ਤੋਂ ਵੈਸੇ ਲੋਕਾਂ ਨੂੰ ਕੁੱਛ ਸਿੱਖਣਾ ਚਾਹੀਦਾ। ਅੱਜ ਦੇ ਟਾਈਮ ਦੇ ਵਿੱਚ ਇਹ ਹੈਗਾ ਕੀ ਲੋਕੀ ਦਸ਼ਹਿ-ਦੁਸ਼ਹਿਰੇ ਤੇ ਜਾ ਕੇ ਰਾਵਣ ਨੂੰ ਤੇ ਜਲਾਂਦੇ ਨੇ ਲੇਕਿਨ ਜਿਹੜਾ ਆਪਣੇ ਅੰਦਰ ਰਾਵਣ ਬੈਠਾ ਨਾ ਉਹਨੂੰ ਨੀ ਜਲਾਦੇ।
ਇਹ ਤਾ ਹੈ ਹੀ।
ਹਾਂਜੀ ਹਾਂਜੀ, ਹੁਣ ਤੁਸੀਂ ਦੇਖ ਦੇ ਕੀ ਇਹ ਰਾਵ
ਹਾਂਜੀ, ਚਲੋ ਠੀਕ ਹੈ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਧੰਨਵਾਦ।
ਧੰਨਵਾਦ ਜੀ। ਬਾਏ